ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ।
ਕੀ ਹਾਲੇ ਮੇਰੇ ਵੀਰ?
ਬਸ ਬੋਤ ਵਧੀਆ। ਹੋਰ ਕਿਵੇਂ ਯਾਦ ਕੀਤਾ?
ਬਸ ਭਰਾ ਤਾਡੀ ਯਾਦ ਆਈ ਬੜੀ ਮੈਂ ਕੇਆ ਭਰਾ ਨਾਲ ਗੱਲ ਈ ਕਰਾਂ।
ਅੱਛਾ ਅੱਛਾ ਚਲੋ ਵਧੀਆ ਐ।
ਪੋਲਊਸ਼ਨ ਦਾ ਕੀ ਹਿਸਾਬ ਕਿਤਾਬ ਏ ਤਾਡੇ ਓਥ ਥੇ ਦਾ। ਪਿੰਡ ਦੇ ਓ ਭਾਜੀ ਤੁਸੀ ਪਿੰਡ ਦੇ ਓ ਤੁਸੀ? ਤੇ ਪੋਲਿਊਸ਼ਨ ਕਿਵੇਂ ਹੈਗਾ ਭਾਜੀ ਓਥੇ ਦਾ ਪ੍ਰਦੂਸ਼ਣ?
ਪੋਲਿਊਸ਼ਨ ਦੇਖੋ ਯਾਰ ਐ ਪਿੰਡ ਵੱਲ ਤੇ ਵੇਖੋ ਏਨਾ ਹੈ ਨੀ। ਪਰ ਮੈਂ ਗੇਆ ਹੀ ਸੈ਼ਰ, ਤੇ ਮੈਨੂੰ ਤੇ ਓਧਰ ਕੁਛ ਵਧੀਆ ਨੀ ਲਗੇਆ ਸ਼ੋਰ ਸ਼ਰਾਬਾ ਮਲਬ ਗੱਡੀਆਂ ਗੁੱਡੀਆਂ ਪੋਲਿਊਸ਼ਨ ਐਨਾ ਮਤਲਬ ਸਮਝ ਈ ਨੀ ਆਏਆ।
ਮੈਂ ਕੈ ਰਾ ਮੇਰੇ ਵੀਰ ਸਾਡੇ ਐ ਮੈਂ ਸੈ਼ਰ ਦਾ ਐਨਾ ਪ੍ਰਦੂਸ਼ਨ ਹੈਗਾ ਨਾ ਏਨੀ ਫੈਕਟਰੀਆਂ ਨੇ ਏਥੇ। ਕਿ ਬੁਰੇ ਸਾਬ ਦੇ ਬੁਰੇ ਹਾਲ ਤੇ ਬਾੰਕੇ ਦਿਆੜੇ ਹੈਗੇ ਨੇ। ਐ ਦੇਖ ਲੋ ਹਾਲਾਂਕਿ ਸਰਕਾਰ ਨੇ ਹਰ ਚੀਜ ਦੇ ਹਿਦਾਇਸ਼ ਹਿਦੲਇਸ਼ੀ ਲਾਕੇ ਦੇ ਤੇ ਨੇ ਫੈਕਟਰੀਆਂ ਦੇ ਵੀ ਹਰ ਚੀਜ ਦੇ ਵੀ। ਲੇਕਿਨ ਓਈ ਏ ਨਾ ਆਮ ਬੰਦਾ ਮੰਨਦਾ ਨੀ ਹੈਗਾ।
ਹਾਂਜੀ। ਓਈ ਨਾ ਦੇਖੋ ਹ ਕਿਸੀ ਕਿਸੀ ਜਗਾ ਤੇ ਕਿਊ ਆਈ ਏਨਾ ਜਾਦਾ ਏ ਕਿ ਓ ਫਿਰ ਛੁਪਾਨਾ ਪੈ ਰੇਆ ਐ। ਕਿ ਜੀ ਏਨਾ ਨਈ ਐ। ਐ ਏ ੳਸ ਤਰਾਂ ਏ। ਬੰਦੇ ਪ੍ਰੇਸ਼ਾਨ ਹੋ ਰੇ ਨੇ ਪੋਲੂਸ਼ਨ ਦੇ ਕਰ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ ਭਾਜੀ।
ਹੋਰ ਸਾਡੇ ਏਦਰ ਪਿੰਡ ਵੱਲ ਤੇ ਕੁਛ ਹੈ ਨੀ ਦੇਖੋ ਜ਼ ਅਸੀ ਤੇ ਮਤਲਬ ਪੇੜ ਦੇਖੋ ਪੇੜ ਜਿੱਥੇ ਜਾਦਾ ਹੋਂਗੇ ਨਾ, ਓਥੇ ਏਨਾ ਪੋਲਿਊਸ਼ਨ ਹੋਨਾ ਈ ਨੀ।
ਓ ਸਾਡੇ ਏਥੇ ਸੈ਼ਰਾਂ ਚ ਐ ਵੇਖ ਲਓ ਪੈ ਪਰਾ ਪੋਪੂਲੇਸ਼ਨ ਐ ਸਾਬ ਨਾਲ ਵੱਧ ਰੀ ਏ। ਕਿ ਸਰਕਾਰ ਖੁਦ ਈ ਹਰਿਆਲੀ ਸਭ ਕੁਛ ਕਟਦੀ ਪਈ ਏ। ਪੇੜ ਪੂੜ ਕੱਟ ਕੇ ਓਥੇ ਘਰ ਵਸਦੇ ਪੇ ਨੇ, ਹਸਪਤਾਲ ਖੁੱਲਦੇ ਪੇ ਨੇ, ਫੈਕਟਰੀਆਂ ਖੁੱਲਦੀ ਪਈ ਨ। ਹੁਣ ਪ੍ਰਦੂਸ਼ਣ ਨੂੰ ਤੇ ਪੇੜ ਈ ਬਚਾਣਗੇ ਹੋਰ ਕੌਣ ਬਚਾਏਗਾ? ਹੁਣ ਜਦੋਂ ਹਾਂ ਹੁਣ। ਪੇੜ ਈ ਨੀ ਬੱਚੇ ਰੈਣਗੇ ਤੇ ਪਰ ਭਰਾ ਫੇਰ ਪ੍ਰਦੂਸ਼ਣ ਤੇ ਹੋਣਾ ਈ ਹੋਣੈ।
ਆ। ਹੁਣ ਏਸ ਤਰਾਂ ਐ ਦੇਖੋ ਸਾਡੇ ਸੀ ਜਦ ਛੋਟੇ ਹੈਗੇ ਸੀ ਸਾਡੇ ਸਕੂਲਾਂ ਚ ਤਦ ਪਲਾਂਟੇਸ਼ਨ ਵਗੈਰਾ ਹੁੰਦੇ ਸੀ। ਅਸੀਂ ਜਾਂਦੇ ਸੀ ਕਿਤੇ ਅਸੀਂ ਪੇੜ ਪੂੜ ਦੀ ਉਹ। ਪਲਾਂਟ ਲਾਉਂਦੇ ਸੀ ਹੁਣ ਅੱਜ ਕੱਲ ਮੈਨੂੰ ਲੱਗ ਦਾ ਨਹੀਂ ਸ਼ਾਇਦ ਸਕੂਲਾਂ 'ਚ ਏਦਾਂ ਦਾ ਕੋਈ ਹੈ ਸਿਸਟਮ ਬਾਕੀ। ਅਵੇਅਰ ਹੈਗੇ ਨੇ ਬਟ ਅਹ ਮੈਨੂੰ ਇਹਨਾ। ਅ ਅਵੇਅਰਨੈਸ ਦਿਖੀ ਨੀ ਲੋਕਾਂ 'ਚ ਪਲਾਂਟ ਲਾਉਣ ਦੀ।
ਹਾਂ! ਨਾ ਜੀ ਨਾ ਇਹ ਹੁਣ ਤਾਂ ਭਾਜੀ ਉਸ ਟਾਈਮ ਦਾ ਦੌਰ ਅਤੇ ਇਸ ਟਾਈਮ ਦੇ ਦੌਰ 'ਚ ਭਾਜੀ ਜ਼ਮੀਨ ਆਸਮਾਨ ਦਾ ਫ਼ਰਕ ਆ ਗਿਆ ਨੇ।
ਹੂੰ!
ਅੱਜ ਦਾ ਦੌਰ ਹੈਗਾ ਨਾ ਭਾਜੀ ਉਹ ਇੰਸਟਾਗਰਾਮ ਦੀ ਰੀਲਾਂ ਦਾ ਯ ਜੁੱਗ ਰਹਿ ਗਿਆ ਬਸ।
ਬਸ! ਬਸ! ਬਸ! ਸਹੀ ਗੱਲ ਹੈ।
ਐਨ ਚੀਜ਼ਾਂ ਦਾ ਤਾਂ ਵੈਸੇ ਭਾਜੀ ਧਿਆਨ ਹੱਟਦਾ ਭੁੱਲ ਗਿਆ ਮੈਂ ਕਹਿਣਾ ਜੀ। ਅਗਰ ਸੜਕ ਤੇ ਕੋਈ ਟੂਟੀ ਵੀ ਚੱਲਦੀ ਨਾ ਭਾਜੀ ਤੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਉਹ ਵੇਖ ਕੇ ਚੱਲ ਵ ਵੇਖ। ਕੇ ਚਲੇ ਜਾਣਗੇ ਅੱਗੇ ਬਈ ਟੂਟੀ ਚੱਲਦੀ ਪਈ। ਪਾਣੀ ਬਹਿ ਰਿਹਾ ਲੇਕਿਨ ਕੋਈ ਬੰਦ ਨਹੀਂ ਕਰੇਗਾ ਭਾਜੀ ਉਹਨੂੰ ਤੇ। ਹਾਂਜੀ! ਹਾਂਜੀ! ਹਾਂਜੀ! ਹਾਲਾਂਕਿ ਸਰਕਾਰ ਹਮੇਸ਼ਾ ਕਹਿੰਦੀ। ਦੀ ਵੀ ਆਉਣ ਵਾਲਾ ਟਾਈਮ ਜਿਹੜਾ ਹੈਗਾ ਪਾਣੀ ਦੇ ਹਿਸਾਬ ਨਾਲ ਬੜੀ ਕਿੱਲਤ ਚੱਲੇਗਾ।
ਹੂੰ!
ਹ ਹਰ ਜਗ੍ਹਾ 'ਤੇ ਤੁਸੀਂ ਨਿਊਜ਼ ਵੇਖਦੇ ਹੋ ਇਹ ਵਾਲੀ ਲੇਕਿਨ ਫਿਰ ਵੀ ਇਨਸਾਨ ਪਤਾ ਨਹੀਂ ਕਿਉਂ ਨਹੀਂ ਡਰਦਾ।
ਉਹਨੂੰ ਉਹੀ ਹੈ ਨਾ ਭਾਜੀ ਦੇਖੋ ਜੇ ਇੱਕ ਗੱਲ ਦੱਸਾਂ ਜਿਹੜਾ ਜਿਹੜੀ ਚੀਜ਼ ਵੱਧ ਹੋਏਗੀ ਨਾ ਉਹਦੀ। ਕਦਰ ਨਹੀਂ ਹੁੰਦੀ ਕਦੀ।
ਉਹਦੀ ਕਦਰ ਨਹੀਂ ਹੋਏਗੀ ਭਾਅਜੀ ਅਗਰ। ਅਗਰ ਜਿਹਨੂੰ ਕਦਰ ਲੈਣੀ ਹੋ ਨਾ ਉਹ ਰਾਜਸਥਾਨ ਜਾ ਕੇ ਵੇਖੇ ਭਲਾ।
ਰਾਜਸਥਾਨ ਤੇ ਦੇਖੋ ਹਜੇ ਕੁਛ ਵੀ ਨਹੀਂ ਹੈਗਾ। ਇੱਕ ਗੱਲ ਦੱਸਾਂ ਪਰ ਜੋ। ਪਾਣੀ ਦੀ ਕੀਮਤ ਅਗਰ ਬੰਦੇ ਨੂੰ ਜਾਨਣੀ ਹੈ ਤਾਂ ਉਹ ਬਾਹਰਲੇ ਦੇਸ਼ ਜਾਏਗਾ। ਮੈਂ ਕਹਿਣਾ ਉੱਥੇ ਪਾਣੀ ਦੀ। ਕੀਮਤ ਤੁਸੀਂ ਬੋਤਲਾਂ 'ਚ ਲੈਂਦੇ ਫਿਰੋਗੇ ਤੁਹਾਨੂੰ ਉਵੇਂ ਪਾਣੀ ਨੀ ਮਿਲਣਾ।
ਬਸ! ਬਸ! ਬਸ! ਬਸ! ਅਗਰ ਅੱਛਾ ਇਨਸਾਨ ਉੱਥੇ ਚੱਲਿਆ ਨਾ ਭਰਾ ਤੇ ਮੈਂ ਕਹਿ ਰਿਹਾ ਇੱਕ ਇੱਕ। ਚੀਜ਼ ਦਾ ਧਿਆਨ ਰੱਖੇ ਪਾਣੀ ਦਾ ਇੰਨਾ ਵੇਸਟ ਵੇਸਟ ਨਾ ਹੋਣ ਦੇਵੇ।
ਜੀ! ਇਹ ਬਿਲਕੁਲ ਸਹੀ ਗੱਲ ਹੈ।
ਐ ਹੁਣ ਜਿਹੜਾ ਪਾਣੀ ਇਕੱਠਾ ਹੁੰਦਾ ਮੰਨ ਲਉ ਇਕੱਠਾ ਹੋ ਰਿਹਾ ਤੇ ਉੱਥੇ ਕੀੜੇ- ਮਕੌੜੇ ਹੀ ਬਹਿਣੇ ਨੇ। ਮੱਛਰ ਹੀ ਬਹਿਣੇ ਨੇ ਤੇ ਤੁਹਾਨੂੰ ਪਤਾ ਹੈ। ਹਸਪਤਾਲਾਂ ਜਗ੍ਹਾ ਜਗ੍ਹਾ ਤੇ ਡੇਂਗੂ- ਮਲੇਰੀਆ ਕਿੰਨੇ ਟਾਈਫੋਈਡ ਕਿੰਨੇ ਬੁਖ਼ਾਰ ਫੈਲੇ ਹੋਏ ਨੇ। ਇਹ ਹੋ ਕਿੱਥੋਂ ਰਹੇ ਨੇ ਇਹਨਾਂ ਤੋਂ ਹੀ ਰਹੇ ਨੇ।
ਸਹੀ ਗੱਲ ਹੈ!
ਤੇ ਸਫ਼ਾਈ ਕਰਨਾ ਤੇ ਭਰਾ ਆਪਣੇ ਹੱਥ ਆਪਣਾ ਇਨਸਾਨ ਦਾ ਆਪਣੇ ਹੱਥ ਉੱਤੇ ਹੈਗਾ।
ਹਾਂ! ਸਫ਼ਾਈ ਤੇ ਬਹੁਤ ਸਫ਼ਾਈ ਤੇ ਜ਼ਰੂਰੀ ਹੈ।
ਸਰਕਾਰ ਨਿਰਦੇਸ਼ ਦੇ ਸਕਦੀ ਹੈ। ਸਵੇਰੇ ਗੱਡੀਆਂ ਭੇਜ ਸਕਦੀ ਹੈ। ਹੁਣ ਸਵੇਰੇ ਗੱਡੀਆਂ ਆਉਂਦੀਆਂ ਘਰ ਘਰ ਤੇ। ਬਾਈ ਸਵੱਛ ਭਾਰਤ ਇਹਨਾਂ ਦਾ ਬਾਈ ਬੰਦੇ ਆਪਣੇ ਗੰਦ ਦੂਸਰੇ ਦੇ। ਤੋਂ ਦੁਕਾਨ ਤੇ ਗਏ ਦੋ ਕੋਈ ਉੱਠਦਾ ਹੀ ਨਹੀਂ ਗਾ।
ਹੂੰ!
ਹੂੰ! ਕੋਈ ਉੱਠੇ ਭਰਾ ਤੇ ਸਫ਼ਾਈ ਆਪਣੇ ਆਪ ਹੀ ਹੋਵੇਗੀ ਕਿ ਨਹੀਂ ਹੋਵੇਗੀ।
ਅੱਛਾ! ਨਾਲੇ ਇਸ ਤਰ੍ਹਾਂ ਹੈ ਨਾ ਸਾਡੇ ਜਿੱਦਾਂ ਪਿੰਡ ਦੇ ਬੰਦੇ ਨੇ ਉਹ ਜ਼ਿਆਦਾਤਰ ਸਫ਼ਾਈ ਰੱਖਦੇ ਨੇ ਕਿਉਂਕਿ। ਹੁੰਦਾ ਕੀ ਇਹ ਕਿ ਦੇਖੋ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ। ਤੇ ਆਪਣੀ ਸਫ਼ਾਈ ਕਰਦਾ ਹੈ। ਰੋਜ਼ ਸ਼ਾਮੀ ਤ ਅਹ ਤਰੋਕਾਂ ਮਾਰਦਾ ਹੈ ਤੇ। ਨਾ ਹਰ ਇੱਕ ਚੀਜ਼ ਦੇਖੋ ਮੇਨਟੇਨ ਕਰਦਾ ਉਹ ਫਿਰ ਕੀ ਹੁੰਦਾ ਇੱਥੇ ਬੜੀ ਫਰੈਸ਼ ਏਅਰ। ਹੋਰ ਪੋਲੂਸ਼ਨਾ ਦਾ ਤਾਂ ਨਾਮ ਈ ਨਈ।
ਪਾਜੀ ਏਹ- ਏਹ ਵੀ ਤਾਂ ਵੇਖੋ ਨਾ ਤੁਹਾਡੇ ਇਥੇ ਦਾ ਫਿਟਨੈਸ ਕਿੰਨੀ ਹੈਗੀ ਏ, ਤੇ ਸਾਡੇ ਸ਼ੈਰਾ 'ਚ ਫਿਟਨੈਸ ਕੀ ਰੈਗੀ ਏ
ਓ, ਈ, ਐ, ਹਾਂਜੀ, ਏਥੇ ਸਵੇਰੇ ਐਕਚੁਲੀ ਕੀ ਆ ਕਿ ਰਾ ਏ ਦੇਖੋ ਅੱਠ ਵਜੇ ਤੱਕ ਤੇ ਤੁਸੀਂ ਏ ਸਮਝ ਲੋ ਬਸ ਘਰ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ, ਤੇ ਸੋ ਜਾਂਦੇ ਨੇ ਬੰਦੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ
ਹੂ
ਤੇ, ਐ, ਐਥੇ ਤਾਂ ਸਾਡੇ ਰਾਤ ਈ ਤਿੰਨ ਵਜੇ ਸਟਾਰਟ ਹੁੰਦੀ ਨੇ। ਬਸ ਤਿੰਨ ਵਜ ਗਏ, ਜਿਸ ਟਾਈਮ ਮੋਬਾਈਲ ਦੀ ਬੈਟਰੀ ਏਕ ਪਰਸੈਂਟ ਰੈਹ ਗਈ, ਉਸ ਟਾਈਮ ਰਾਤ ਹੋ ਗਈ ਸਾਡੀ।
ਹੂ
ਕਿਨੇ ਜੀ, ਏ, ਤਾਂ ਵਿਗਾੜੇਆ ਇਨਸਾਨ ਨੇ ਸਾਡੇ ਸ਼ੈਰਾਂ ਵਾਲੇਆਂ ਨੇ, ਆਪਣੇ- ਆਪ ਨੂੰ ਆਪਣੇ -ਆਪ ਨੂੰ ਖੁਦ ਹੋਏਆ। ਸਵੇਰੇ ਕੋਈ ਟਾਈਮ ਨਈ ਹੁੰਦਾ ਪਾਜੀ ਉੱਠਣ ਦਾ ਰਾਤ ਰਾਤੀ ਕੋਈ ਟਾਈਮ ਨਈ ਹੁੰਦਾ ਸੌਣ ਦਾ, ਅੱਛਾ ਫਾਸਟ ਫੂਡ ਸਾਡਾ- ਸਾਡੇ ਸ਼ੈਰ ਦਾ ਬੰਦਾ ਏਨਾ ਲਾਈਕ ਕਰਦਾ- ਏਨਾ ਲਾਈਕ ਕਰਦਾ ਕਿ ਪੇਟ ਨਈ ਪੇਟ ਨੂੰ ਗਟਰ ਬਣਾਏਆ ਗੇਆ। ਬਾਈ ਜੋ ਮਰਜੀ ਆਏਆ ਗੇਰੀ ਜਾਓ, ਜੋ ਮਰਜੀ ਆਏਆ ਗੇਰੀ ਜਾਓ
ਸਹੀ ਗੱਲ ਏ।
ਹਮ ਤੁਹਾਡੇ ਮੈਂ ਕੇਹ ਗਾਂਵ, ਪਿੰਡਾਂ ਵਿੱਚ ਤਾਂ ਫਾਸਟ ਫੂਡ ਵੇਖਣ ਨੂੰ ਨਈ ਮਿਲਦਾ ਹੈਗਾ।
ਹੋਰ ਪਾਜੀ ਏਥੇ ਤੇ ਦੇਖੋ ਅ ਸਵੇਰੇ ਆਪਣਾ ਗਾਵਾਂ ਚੋਨਿਆ ਤੇ ਆਪਣਾ ਦੁੱਧ, ਦਹੀਂ ਤੇ ਮੱਠਾ ਛਾਛ, ਏਹੀ ਸਭ ਕੁਛ ਹੈਗਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ
ਤੇ ਲੱਕੜ ਬਾਲ ਕੇ ਆਪਣਾ
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਪੰਪਨਪਤੀ ਰੋਟੀ ਖਾਣੀ ਤੇ ਆਪਣਾ ਸਾਗ ਬਣ ਗੇਆ ਤੇ ਆਪਣਾ ਦੇਸੀ ਪਨੀਰ ਬਣ ਗੇਆ, ਦੇਸੀ ਘਿਓ ਘਰ ਦਾ ਤੇ ਮਤਲਬ ਉਹੀ ਸਭ ਹੈਗਾ ਤੇ ਪਾਜੀ ਤੇ, ਓ, ਹੁਣ ਏ, ਹੈ ਕਿ, ਏਥੇ ਏਹ ਫੈਦਾ ਹੈ ਕਿ ਦੇਖੋ ਕੋਈ ਵੀ ਚੀਜ਼ ਆ, ਘਰ ਦੀ ਮਿਲੇਗੀ ਤੁਹਾਨੂੰ ਬਾਹਰੋਂ ਨੀ ਖਰੀਦਣੀ ਪੈਂਦੀ, ਹੁਣ ਸਾਡਾ ਆਨਾਜ ਹੈਗਾ ਖੇਤ ਹੈਗੇ ਨੇ ਆਪਣੇ ਤੇ ਓ ਵੀ ਜੋ ਓਥੋਂ ਗੇਹੂ ਵਗੈਰਾ ਹੋਰ ਤਾਡਾ ਚੋਲ ਆ ਜਾਂਦੇ ਨੇ, ਤੇ ਆਪਣਾ ਬੜੀ ਤੋਰੀ ਈ ਵਗੈਰਾ, ਬੜੀ ਸਬਜ਼ੀਆਂ ਅਸੀਂ ਓਗਾਉਂਦੇ ਆ ਤੇ ਸਾਰਾ ਕੁੱਝ ਘਰ ਏ, ਸਾਨੂੰ ਲੋੜ ਈ, ਨੀ ਬਾਜ਼ਾਰ ਜਾ ਕੇ ਸਮਾਨ ਲਿਆਂਦੀ ਆਪਣਾ ਘਰ ਹੀ ਹੋ ਜਾਂਦਾ ਸਭ ਕੁਛ।
ਬਾਸ ਜੀ ਬਾਸ, ਏਥੇ ਬਾਸ ਜੀ ਸਵੇਰੇ ਉੱਡਦੇ ਨੇ, ਤੇ ਉੱਠਦੇ ਨਾਲ ਈ ਵੇਖਦੇ ਆ ਬਈ ਚਾਹ ਕਿੱਥੇ ਹੈ, ਤੇ ਸਮੋਸੇ ਕਿੱਥੇ ਹੈਗੇ ਨੇ, ਤੇ ਬ੍ਰੈਡ ਪਕੌੜੇ ਕਿੱਥੇ ਮਿਲਣੇ ਨੇ ਜੋ ਜਹਾਣ ਦੀ ਤਲੀ- ਮਲੀ ਚੀਜ਼ਾਂ ਪਾਜੀ ਸਾਡੇ ਸਵੇਰ -ਸਵੇਰ ਤੋਂ ਸਟਾਟ ਹੋ ਜਾਂਦੀਆ ਨੇ। ਔਰ ਰਾਤ ਓ, ਏ ਚੀਜ਼ਾਂ ਰਾਤ ਤੱਕ ਚੱਲਦੀਆਂ ਨੇ, ਔਰ ਫੇਰ ਹ ਤਾਨੂੰ ਪਤਾ ਹਾਰਟ ਪ੍ਰੋਬਲਮ ਕੈਸਟਰੋਲ ਵਧੱਣਾ, ਏ ਕੀ ਕਾਰਨ ਹੈਗਾ, ਏਹੀ ਤਾਂ ਕਾਰਨ ਹੈਗਾ ਪਾਜੀ।
ਹਮ ਸਹੀ ਗੱਲ,
ਹਮ ਮੈਂ ਤੇ ਕੇਂਦਾ ਨਾ ਜੀ, ਫਿਟਨੈਸ ਤੇ ਆਪਣੇ ਹੱਥ ਉੱਤੇ ਹੈਗੀ ਪਾਜੀ। ਜੀਵੇ ਮਰਜ਼ੀ ਬਣਾ ਕੇ ਦੇਖੋ।
ਇੱਥੇ ਦੇ ਨਾਲੇ- ਨਾਲੇ ਇਸ ਤਰ੍ਹਾਂ ਕੀ ਹੈ ਇੱਥੇ ਦੇ ਬੱਚੇ ਜੋ ਹੈ ਨਾ ਸਵੇਰੇ ਉੱਠ ਕੇ ਆਪਣਾ ਦੌੜ ਲਾਂਦੇ ਨੇ ਫੇਰ, ਦੌੜ ਲਾਂਦੇ ਨੇ ਫੇਰ ਕਮ ਸੇ ਕਮ ਪੰਜ -ਪੰਜ ਕਿਲੋਮੀਟਰ ਦਾ ਦਸ ਕਿਲੋਮੀਟਰ ਦੀ ਦੌੜ ਲਾਣਾ ਨਾਲੇ ਤੇ ਅਖਾੜੇ ਹੈਗੇ ਨੇ।
ਹਾਂ, ਹਾਂਜੀ, ਹਾਂਜੀ, ਹਾਂਜੀ।
ਅਖਾੜਿਆਂ ਤੇ ਜੋ ਏਹ ਅਪਣਾ ਬਟ ਐ ਕਮ ਸੇ ਕਮ ਇੱਕ-ਡੇਢ ਘੰਟਾ ਲਾ ਕੇ ਆੰਦੇ ਨੇ, ਤੇ ਸਵੇਰੇ ਈ ਉਡ ਜਾਂਦੇ ਨੇ ਸਾਰੇ ਕੰਮ 'ਚੋ ਸਵੇਰੇ ਜਲਦੀ ਹੋ ਜਾਣ ਨਾ ਰਾਤੀ ਫੇਰ ਓਹ ਫੇਰ ਪੂਰਾ ਦਿਨ ਈ ਵਧੀਆ ਜਾਂਦ
ਓਥੇ ਭਾਜੀ ਤੁਆਡੇ ਪਿੰਡਾਂ 'ਚ ਸਭ ਕੁਛ ਹੈ ਈ ਨੈਚੁਰਲ, ਐਥੇ ਜਿੰਮਾਂ ਖੋਲ ਗੀਆਂ ਨੇ। ਐਤੇ ਜਿੰਮ ਐਥੇ ਮੁੰਡੇ ਜਿੰਮ ਜਾਂਦੇ ਨੇ ਤੇ ਜਾਣ ਦੇ ਨਾਲ ਈ ਟ੍ਰੇਨਰ ਓਨਾਂ ਨੂੰ ਪ੍ਰੋਟੀਨ ਦੇ ਡੱਬੇ ਪ੍ਰੀ ਵਰਕਆਊਟ ਐਵੇ-ਐਵੇ ਦੀ ਚੀਜ਼ਾਂ ਦੇ ਦੇੰਦੇ ਨੇ। ਜਿੰਮ ਦਾ ਪੈਲਾ ਦਿਨ ਹੋੰਦੈ ਤੇ ਇੰਨਾ ਖਰ ਦਸ ਪੰਦਰਾਂ ਹਜ਼ਾਰ ਰੁਪਇਆ ਦਾ ਸਮਾਨ ਲੈ ਕੇ ਆ ਜਾਂਦੇ ਨੇ। ਔਰ ਕੁਛ ਵੀ ਤੁਐਨੂੰ ਪਤਾ ਈ ਏ ਭਾਜੀ ਕੁਛ ਚੂ ਚੀਜ਼ਾਂ ਪਿਓਰ ਹੈ ਈ ਨੀ।
ਹੂੰ, ਸਹੀ ਗੱਲ।
ਚੀਜ਼ ਸਾਫ਼ ਨੀ ਮਿਲੇਗੀ, ਚਾਏ ਤੁਸੀਂ ਜੇੜਾ ਮਰਜ਼ੀ ਪ੍ਰੋਟੀਨ ਲੈ ਲੋ ਜੋ ਮਰਜ਼ੀ ਖਾ ਲੋ ਤੁਸੀਂ। ਜੋ ਚੀਜ਼ ਘਰਦਾ ਘਰ ਦੀ ਬਨੀ ਹੋਏਗੀ ਨਾ ਓਹ ਤੁਐਨੂੰ ਬਾਰ ਬਾਜ਼ਾਰੀ ਡੱਬਿਆਂ ਚ ਨੀ ਮਿਲੇਗੀ।
ਸਹੀ ਗੱਲ।
ਪ੍ਰੋ-ਪ੍ਰੋਟੀਨ ਖਾਓ ਤੁਸੀਂ, ਆਜ ਨ੍ਹੀਂ ਪਤਾ ਚੱਲੇਗਾ ਚਾਲੀ-ਪੰਤਾਲੀ ਸਾਲ ਦੀ ਉਮਰ ਤੋਂ ਬਾਦ ਆਪਣੇ ਆਪ ਈ ਜਿਸ ਟੈਮ ਲੀਵਰ-ਲੂਵਰ ਡਾਕਟਰ ਕੈ ਦੇਗਾ ਬ
ਅ ਓਈ ਏ ਨਾ ਦੇਖੋ ਇੰਜੈਕਸ਼ਨ ਵਗੈਰਾ ਲਵਾਣੇ ਫੇਰ ਆਪਣੀ ਬੋਡੀ ਸ਼ੇਪ ਕਰਨੀ
ਹਾਂ, ਸ਼ੋ-ਔਫ਼ ਵਾਲੀ ਜ਼ਿੰਦਗੀ ਹੈਗੀ ਏ, ਐ ਤੇ ਜੋ ਪਰਮਾਤਮਾ ਨੇ ਸਾਨੂੰ ਰੂਪ ਦਿੱ ਤੈ ਅਸੀਂ ਬਣਾ ਕੇ ਦੇਖੀਏ ਓਹ ਹਜ਼ਾਰ ਗੁਣਾ ਵਧੀਐ। ਅਗਰ ਪ੍ਰਮਾਤਮਾ ਦੇ ਰੂਪ ਨੂੰ ਦਿੱਤੇ ਹੋਏ ਰੂਪ ਨੂੰ ਅਸੀਂ ਬਣਾਵਟ ਬਣਾਵਟੀ ਬਣਾਵਾਂਗੇ
ਤੇ ਫਿਰ ਲੇਖੋ ਕਿਦਰੇ ਨਾ ਕਿਦਰੇ ਤੇ ਭੋਗਣਾ ਪਏਗਾ ਸਾਨੂੰ।
ਬਿਲਕੁਲ-ਬਿਲ
ਐ ਤੇ ਜਵਾਨੀ ਟਾਈਮ ਹੁੰਦੈ ਚਲੋ ਸਭ ਕੁਛ ਖਾਇਆ ਡਾਇਜੈਸਟ ਹੋ ਜਾਂਦੈ। ਜਿਸ ਟਾਈਮ ਆਂਦੀ ਏ ਚਾਲੀ- ਪੰਤਾਲੀ ਸਾਲ ਦੀ ਉਮਰ ਫੇਰ ਪਤਾ ਚੱਲਦੈ ਪਰਾ ਦ ਕਿ ਜਵਾਨੀ ਚ ਅਸੀਂ ਕੀ ਕੁਛ ਖਾਇਐ ਤੇ ਸਾਨੂੰ ਹੁਣ ਕੀ ਕੁਛ ਭੁਗਤਨਾ ਪੈ ਰਿਐ।
ਤਾਂ ਈ ਤੇ ਭਾਜੀ ਪਿੰਡਾਂ ਚ ਫੇਰ ਬੰਦੇ ਜੋ ਏਹ ਅੱਸੀ-ਅੱਸੀ, ਨੱਬੇ-ਨੱਬੇ ਸਾਲ ਜੀ ਜਾਂਦੇ ਨੇ। ਸੈ਼ਰਾਂ ਦੇ ਸੱਠ
ਸੈ਼ਰਾਂ ਚ ਸੈ਼ਰਾਂ ਚ ਭਰਾ ਪਚਪਨ-ਪਚਪਨ ਲਾਸਟ ਪਚਪਨ-ਸੱਠ ਐਸ ਤੋਂ ਉ ਉਤੇ ਤੇ ਕੋਈ ਵੀ ਬੰਦਾ ਵੇਖਦਾ ਈ ਨੀ ਹੈਗਾ।
ਉਈ ਏ ਨਾ ਫੇਰ ਪਿੰਡਾਂ ਚ ਜਿੰਦੇ ਨੇ ਨਬੇ-ਨਬ ਬੇਸਾਲ
ਨੱਬੇ-ਨੱਬੇ ਸਾਲ, ਹੂੰ, ਓਥੇ ਓ ਐਥੇ ਤ ਐਥੇ ਤੇ ਖੁਰਾਕ ਬੋਲਦੀ ਏ ਭਾਜੀ।
ਉਂ ਪੁਰਾਣੇ ਮਸਾਲੇ ਹੈਗੇ ਭਾਜੀ ਹੋਰ ਕੀ ਚੀਏ।
ਹਾਂਜੀ ਹਾਂਜੀ, ਐਥੇ ਕੈੰਦੇ ਪਾਕਿਸਤਾਨ ਦੀ ਖੁਰਾਕ ਹੈਗੀ ਏ। ਆਹ ਜਿੰਨ੍ਹਾਂ ਨੇ ਓਹ ਖੁਰਾਕਾਂ ਖਾਈਐ ਨਾ ਭਰਾ ਓਈਓ ਜਿੰਂਦੇ ਨੇ ਇਨਾ। ਨੀ ਤੇ ਡੱਬਿਆ ਦਾ ਦੁੱਧ ਪੀ ਕੇ ਭਰਾ ਕੁਛ ਨੀ ਹੈਗਾ। ਕੋਈ ਕੋਈ ਓਹ ਲਾਈਫ ਸਟਾਈਲ ਨੀ ਹੈਗਾ।
ਉਹੀ ਏ ਨਾ ਸਮੇਂ ਬਦਲ ਗਿਆ ਹੁਣ ਦੇਖੋ ਯਾਰ ਬੜਾ ਸਮੇਂ ਬਦਲ ਗਿਆ, ਕਿੱਥੇ ਅਸੀਂ ਬਾਰ ਦੀ ਹਵਾ ਖਾਂਦੇ ਸੀ, ਅੱਜ ਏਸੀਆਂ ਦੀ ਹਵਾ
ਆਜ ਏਸੀਆ ਦੀ ਖਵਾ--ਹਾਂਜੀ ਹਾਂਜੀ, ਹਾਂਜੀ ਹਾਂਜੀ। ਸਵੇਰੇ ਉੱਠ ਕੇ ਭਾਜੀ ਏ ਸੀ 'ਚ ਹੈਗੇ ਆ, ਕਾਰ ਚ ਬੈਠੇ ਐ ਫੇਰ ਉਥੇ ਏ ਸੀ ਮਿਲ ਗਿਆ। ਉੱਥੇ ਅੱਗੇ ਔਫਿਸ ਚ ਪਹੁੰਚਿਆ ਉੱਥੇ ਏ ਸੀ ਹੈਗਾ।
ਸਹੀ ਗੱਲ ਏ।
ਜਦ ਪਸੀਨਾ ਈ ਨੀ ਨਿਕਾਲਣਾ, ਬਿਮਾਰੀ ਸੌ ਬਿਮਾਰੀ ਹੈ ਕਿੱਦੇ ਚ ਸਰੀਰ ਦੇ ਪਸੀਨੇ ਦੇ ਅੰਦਰ ਹੈਗੀ ਏ ਭਰਾ।
ਓਹ ਪਰਸੀਨਾ ਨਿਕਲੇਗਾ
ਪਸ ਤਾ ਈ ਸਰੀਰ ਸਵਸਥ ਰੈਣੈ, ਅਸੀਂ ਓਹ ਵਾਲਾ ਕੰਮ ਹੋਣ ਈ ਨੀ ਦਿੰਦੇ। ਹਲਕਿ ਜੀ ਧੁੱਪ ਸਰੀਰ ਨੂੰ ਗਰਮੀ ਨੀ ਬਰਦਾਸ਼ ਹੋਣ ਦਿੰਦੇ।
ਹੂੰ।
ਐਤੇ ਹਰ ਚੀਜ਼ ਸਰੀਰ ਦੇ ਹਿਸਾਬ ਨਾਲ ਨਾ ਟਾਈਮ ਦੇ ਸਾਬ ਨਾਲ ਬੌਤ ਜ਼ਰੂਰੀ ਪੈ ਜਾਂਦੀ ਏ ਮੇਰੇ ਵੀਰ।
ਸਹੀ ਗੱਲ ਏ ਭਾਜੀ।
ਹੂ। ਹੋਰ ਸੁਣਾ ਮੇਰੇ ਵੀਰ।
ਬਸ ਬਸ ਸਭ ਵਧੀਆ ਯਾਰ ਦੇਖੋ ਬੜਾ ਅਰੇ ਬੜੇ ਸਭ ਵਧੀਆ ਹੈ ਯ ਕੋਈ ਖੁਸ਼ਹਾਲ ਆਮ ਭਾਈ ਆਪਣਾ ਖੇਤੀਬਾੜੀ ਦੇਖੋ ਪਿੰਡਾਂ ਚ ਰਹਿੰਦੇ ਓ ਹੋਰ ਖੇਤੀਬਾੜੀ ਏ ਆਪਣਾ ਡੇਅਰੀ ਏ।
ਬਹੁਤ ਵਧੀਆ ਭਾਜੀ ਆ ਤਕਾ
ਹੂ।
ਠੀਕ ਏ ਭਾਜੀ।
ਚਲੋ ਕੋਈ ਨੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਭਾਜੀ। ਮਤਲਬ ਬਹੁਤ ਅੱਛਾ ਲੱਗਦਾ ਹੈ। ਹਾਂ ਬਸ ਸੋਣ ਦਾ ਟਾਈਮ ਚ ਲੱਗੇ ਹੀ ਆ ਸੌਣ ਹੁਣ। ਤੁਸੀਂ ਵੀ ਮਤਲਬ ਕੀ ਟੈਮ ਕਾਫੀ ਹੋ ਗਿਆ ਹਾਂ ਹਾਂ।
ਤੁਸੀਂ ਗਾਲ ਕਰਤੀ।
ਹਾਂ।
ਹਾਂਜੀ, ਹਾਂਜੀ ਚਲੋ ਚੰਗਾ ਭਾਜੀ ਹੈਂ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਭਾਜੀ।
ਹਾਂਜੀ, ਹਾਂਜੀ ਬਿਲਕੁਲ ਯਾਰ ਭਾਜੀ ਕਰਦੇ ਰਿਹਾ ਕਰੋ ਫੋਨ ਯਾਰ ਭਾਜੀ।
ਹਾਂ ਭਾਜੀ ਵੈ ਤੇ ਹੁਣ ਤੇ ਸਟਾਰਟ ਹੋ ਗਏ ਹੁਣ ਹਰ ਰੋਜ਼ ਤੁਹਾਨੂੰ ਫੋਨ ਹੀ ਆਉਣੇ ਨੇ।
ਹਾਂ ਹਾਂ ਬਿਲਕੁਲ ਬਿਲਕੁਲ ਕੋਈ ਨੀ ਕਰਦੀ ਰਿਹਾ ਕਰੋ ਓਕੇ ਜੀ ਭਾਜੀ ਸਤਿ ਸ੍ਰੀ ਅਕਾਲ ਓ।
ਠੀਕ ਹੈ ਮੇਰੇ ਵੀਰ।